ਹੈਲੋ ਸਤਿ ਸ੍ਰੀ, ਅਕਾਲ ਜੀ ਹੋਰ ਸੁਣਾਓ ਕਿਸ ਤਰ੍ਹਾਂ?
ਹਾਂਜੀ ਸਭ ਵਧੀਆ ਹੈਗਾ।
ਹਾਂਜੀ ਸਭ ਠੀਕ ਐ ਸਭ ਠੀਕ ਐ। ਔਰ ਬਸ ਠੀਕ ਚੱਲਦਾ ਪਿਆ ਹੁਣ ਬਸ ਹੁਣ ਰਾਤ ਦਾ ਸਮਾਂ ਵੇ ਦਾਲ ਰੱਖੀ ਆ ਹੁਣ ਰੋਟੀ ਖਾਵਾਂਗੇ। ਬਸ ਡੇਲੀ ਰੋਟੀਨ ਐ ਤੁਹਾਡਾ ਕਿ ਹੁਣ ਰੋਟੀ ਖਾਧੀ ਹਾਲੇ ਕੇ ਨਹੀਂ।
ਨਹੀਂ, ਅਸੀਂ ਰਾਤ ਨੂੰ ਨਾ ਰੋਟੀ ਨਹੀਂ ਖਾਈ ਦੀ।
ਅੱਛਾ, ਅੱਛਾ ਬਹੁਤ ਅੱਛੀ ਹੈਬਿਟ ਐ ਬਹੁਤ ਅੱਛੀ, ਅੱਛੀ।
ਹਾਂਜੀ, ਰਾਤ ਨੂੰ ਅਸੀਂ ਰੋਟੀ ਨੀ ਖਾਂਦੇ ਅਸੀਂ ਸੈਲੇਡ ਥੋੜ੍ਹਾ ਬਹੁਤ ਖਾ ਲੈਂਦੇ ਹੈਗੇ ਹਾਂ ਬਸ
ਅੱਛਾ, ਅੱਛਾ।
ਹਾਂਜੀ, ਕਿਉਂਕਿ ਇਹ ਹੁੰਦਾ ਨਾ ਅ ਥੋੜ ਜਿਹਾ ਜਿਹਦੇ ਚ ਐਸਾ ਸੈਲਡ ਵੀ ਐਸਾ ਬਣਾਈ ਦਾ ਜਿਹਦੇ ਚ ਥੋੜਾ ਜ ਨਾ ਵਾਟਰ ਇਨਟੇਕ ਜਿਆਦਾ ਹੋਵੇ ਜਿਵੇਂ ਖੀਰਾ ਹੋ ਗਿਆ। ਤੇ ਮਤਲਬ ਇਹਦੇ ਵਿੱਚ ਪਾਣੀ ਥੋੜੀ ਕੁਆਂਟਿਟੀ ਜਿਆਦਾ ਹੁੰਦੀ ਐ ਤੇ ਇਸ ਕਰਕੇ ਅ ਵੀ ਚੀਜ਼ਾਂ ਕੁਛ ਖਾਈ ਦੀਆਂ ਹੈਗੀਆਂ ਨੇ ਵੀ ਦਿਨ ਭਰ ਤੇ ਨਾ ਜਿਵੇਂ ਪਾਣੀ ਪੀਤਾ ਨੀ ਜਾਂਦਾ ਹੈਗਾ ਜ਼ਿਆਦਾ। ਬੰਦਾ ਆਪਣੇ ਕੰਮ ਤੇ ਲੱਗਾ ਰਹਿੰਦਾ ਹੈਗਾ ਕੁੱਛ ਹੋ ਜਾਂਦਾ ਜਦੋਂ ਬਹੁਤ ਦੇਰ ਲੱਗਦੀ ਹੈਗੀ ਹੈ ਤੇ ਫਿਰ ਪਾਣੀ ਪੀ ਦਾ ਹੁੰਦਾ ਹੈਗਾ ਤੇ ਇਸ ਕਰਕੇ ਰਾਤ ਨੂੰ ਅਸੀਂ ਥੋੜ੍ਹਾ ਜਿਹਾ ਏਦਾਂ ਲਈਦਾ ਹੁੰਦਾ ਹੈ ਕਿ ਜਿਦੇ ਚ ਪਾਣੀ ਦੀ ਕੁਆਂਟਿਟੀ ਜ਼ਿਆਦਾ ਐ ਐਸਾ ਕੋਈ ਫਲ ਲੈ ਲੈ ਕੁਛ ਲੈ ਲੈ ਉਹ ਖਾ ਕੇ ਅਸੀਂ ਉਹੀ ਸੌ ਦੇ ਹੇਗੈ ਨੇ
ਅੱਛਾ, ਅੱਛਾ ਬਹੁਤ ਅੱਛੀ ਬਹੁਤ ਅੱਛੀ ਤੇ ਪਾਣੀ ਨਹੀਂ, ਬਈ ਵੈਸੇ ਬਹੁਤ ਮਤਲਬ ਪਾਣੀ ਪੀ ਤਾ ਜਾਂਦਾ ਨੀ ਹੈ ਲੇਕਿਨ ਬੋਲਦੇ ਨੇ ਕਿ ਡਰਿੰਕਿੰਗ ਹੈਬਿਟ ਸੱਤ ਅੱਠ ਕਲਾਸ ਦੀ ਹੋਣੀ ਚਾਹੀਦੀ ਹੈ ਕੰਪਲਸਰੀ ਹੁੰਦੀ ਨੀ ਪੀਤੀ ਨਹੀ ਜਾਂਦੀ ਕਹਿੰਦੇ ਨੇ ਸਾਰੇ ਬੋਡੀ ਵਾਸਤੇ ਤੇ ਖਾਸ ਕਰਕੇ ਪੂਰੇ ਸਾਡੇ ਬੋਡੀ ਆਰਗਨਸ ਵਾਸਤੇ ਬਹੁਤ ਅੱਛਾ ਹੁੰਦਾ। ਪਾਣੀ ਇਨਟੇਕ ਕਰਨਾ, ਸੱਤ, ਅੱਠ ਗਲਾਸ
ਹਾਂਜੀ ਸ ਹੁੰਦਾ ਤੇ ਹੈਗਾ। ਪਰ ਪੀਤਾ ਤੇ, ਕਿੱਥੇ ਜਾਂਦਾ ਹੈਗਾ। ਹੁਣ ਕਹਿੰਦੇ ਨੇ ਦਿਨ ਚ, ਤੁਹਾਨੂੰ ਅੱਠ ਗਲਾਸ, ਪੀਣੇ ਹੀ ਪੀਣੇ ਨੇ। ਤੇ ਉਹ ਵੀ, ਸ਼ਾਮੀ ਛੇ ਵਜੇ ਤੋਂ। ਪਹਿਲੇ ਕਿਉਂਕਿ, ਰਾਤ ਤੱਕ ਤੁਸੀਂ, ਇੰਨਾ ਪਾਣੀ ਨਹੀਂ ਪੀਓਗੇ। ਕਿਉਂਕਿ ਰਾਤ ਨੂੰ, ਤੁਸੀਂ ਸੋਣਾ ਹੁੰਦਾ ਏ। ਤੇ ਸ਼ਾਮੀ ਛੇ ਵਜੇ ਤੱਕ ਜਿੱ ਜਿਤਨਾ ਹੋ ਸਕੇ ਤੁਸੀਂ ਅੱਠ ਗ਼ਲਾਸ ਦਿੰਦੇ ਫਿਨਿਸ਼ ਕਰ ਲਵੋ ਇਹਦੇ ਨਾਲ ਤੁਹਾਡਾ ਜਿਹੜਾ ਹੈਗਾ ਉਹ ਪੂਰਾ ਬੋਡੀ ਚ, ਬੈਲਨਸ ਬਣਿਆਾ, ਰਹਿਦਾ ਹੈਗਾ। ਸੱਤ, ਜਿੰਨਾ ਵੀ ਕਹਿ ਲਓ। ਸਾਡਾ ਪਾਣੀ ਦੀ, ਬਹੁਤ ਜ਼ਰੂਰਤ ਹੈਗੀ ਹੈ। ਕੁਛ, ਵੀ ਹੋਏ। ਸਾਡਾ, ਅਗਰ ਤੁਸੀਂ ਪਾਣੀ ਨਾ ਪਿਓ। ਦੇਖੋ, ਲਿਪਸ ਕੈਸੇ ਡਰਾਈ, ਹੋ ਜਾਂਦੇ ਹੈਗੇ ਐ। ਇਹ ਚੀਜ਼ ਹੋ ਜਾਂਦੀ ਹੈ। ਫੇਰ ਪੇਟ ਵੀ ਕਈ ਵਾਰੀ ਵੀ ਆਪਣਾ, ਦਰਦ ਹੋਣ ਲੱਗ ਪੈਂਦਾ ਹੈਗਾ। ਕਿ ਹਾਂ, ਪਾਣੀ ਘੱਟ ਪੀਓ ਤੇ। ਮੈਂ ਕਿਹਾ ਸਕਿੰਨ ਵੀ, ਫੇਰ ਹੋ ਜਾਂਦੀ ਹੈ। ਉਸ ਤਰੀਕੇ ਨਾਲ ਕਿ ਅਹ, ਮਰਝਾ ਜਾਂਦੀ ਹੈ। ਜਿਵੇਂ ਕਹਿ ਲੋ। ਸਕਿਨ ਵੀ ਨਾ, ਖਿੱਚੀ- ਖਿੱਚੀ, ਜਿਹੀ ਰਹਿਣ ਲਗ ਪੈਂਦੀ ਹੈਗੀ ਹੈ। ਡਰਾਈਨੈਸ, ਲੱਗਦਾ ਹੈ। ਇਚਿੰਗ ਹੁੰਦੀ ਹੈ।
ਹਾਂ। ਹਾਂਜੀ-ਹਾਂਜੀ, ਸੇਮ ਉਸ ਤਰਾਂ ਹੀ, ਜਿਸ ਤਰਾਂ ਮਤਲਬ ਪੇੜ ਨੂੰ, ਪੌਦੇ ਨੂੰ ਪਾਣੀ ਚਾਹੀਦਾ ਵੇ, ਫੁੱਲ ਨੂੰ ਪਾਣੀ ਚਾਹੀਦਾ ਵੇ ਉਸਰਾ ਹੀ ਸਾਡੇ ਬੋਡ ਹੁੰਦੀ ਹੈ ਸੇਮ। ਪਾਣੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਤੇ
ਗਰਮੀ ਦੇ ਵਿੱਚ, ਤੇ ਬਹੁਤ ਹੀ, ਜ਼ਿਆਦਾ ਜ਼ਰੂਰੀ ਹੈ। ਤੁਸੀਂ ਕਿ ਤੇ ਬਾਹਰ ਨਿਕਲੋ, ਤੇ ਉਸ ਵੇਲੇ, ਤੁਹਾਡੇ ਕੋਲ ਪਾਣੀ, ਹੋਣਾ ਹੀ ਚਾਹੀਦਾ ਹੈਗਾ।
ਹਾਂਜੀ।
ਤੁਹਾਨੂੰ ਇੱਕ, ਤਰੀਕੇ ਦੀ, ਐਨਰਜੀ ਮਿਲ ਜਾਂਦੀ ਏ। ਪਾਣੀ ਪੀਣ ਨਾਲ ਹੀ।
ਹਾਂਜੀ-ਹਾਂਜੀ, ਗਿਆ। ਤੇ ਇਹਦੇ ਵਿੱਚ, ਪਾਣੀ ਵਿੱਚ ਵੀ, ਡਰਿੰਕਿੰਗ ਦਾ ਅੱਜ ਕੱਲ, ਇਹ ਆ ਜਾਂਦੇ ਨੇ ਕੇ ਉਸਨੂੰ ਇਹ, ਕਿ ਨਵਾ ਤਰੀਕਾ ਵੇ। ਤੇ ਉਹਦੇ ਚ, ਬੋਡੀ ਡਿਟੋਕਸ ਹੋ ਜਾਂਦੀ ਐ। ਟੋਕਸਿਨ ਨਿਕ ਨਿਕਲ ਜਾਂਦੇ ਨੇ। ਇਹ ਵਾਲੀ, ਚੀਜ਼ਾਂ ਪਾਓ। ਖੀਰਾ ਪਾ ਕੇ
ਹਾਂਜੀ, ਖੀਰਾ ਪਾਾਲੋ, ਚੁਕੰਦਰ ਪਾ ਲੋ, ਅਹ ਅਦਰਕ ਪਾਾਲੋ। ਨਿੰਬੂ ਪਾਾਲੋ ਇਹ ਸਭ ਚੀਜ਼ਾਂ, ਪਾ ਕੇ ਇਹ ਪਾਣੀ ਪੀਓ ਤੇ, ਸਾਾਰੇ ਬੋਡੀ ਦੇ ਟੋਕਸਿਨਸ, ਨਿਕਲ ਜਾਂਦੇ ਹੈਗੇ ਨੇ। ਤੇ ਇਹ, ਅੱਛਾ ਹੁੰਦਾ ਏ। ਮੈਂ ਤੇ ਇਕ, ਦੋ ਵਾਰੀ ਬਣਾ ਕੇ ਪੀਤਾ ਹੈ। ਅੱਛਾ ਹੁੰਦਾ ਹੈਗਾ। ਇਹ ਮਤਲਬ ਬੋਡੀ ਇੰਝ ਹਲਕੀ, ਲੱਗਦੀ ਹੈਗੀ। ਹੈ ਕਿ ਜਿਵੇਂ ਅਹ ਫ੍ਰਰੀ ਹੋ ਜਾਂਦਾ ਬੰਦਾ। ਕੁਛ ਵੀ, ਤਕਲੀਫ਼ ਕੋਈ, ਸਮਝ ਹੀ ਨਹੀਂ ਆਂਦੀ। ਨਹੀਂ ਤੇ, ਵੈਸੇ ਬੰਦਾ ਕਹਿੰਦਾ, ਹੈ ਕਿ ਹਾਂਜੀ, ਇੱਧਰ ਅ ਲੱਤਾਂ ਦੁਖਦੀਆਂ ਨੇ, ਮੋਢੇ ਦੁਖ ਦੇ, ਨੇ ਤੇ ਬਹੁਤ, ਹਲਕਾ ਆ। ਸਾਨੂੰ ਮਹਿਸੂਸ ਹੁੰਦਾ ਹੈ। ਡਿਟੋਕਸ ਵਾਟਰ ਬਣਾ ਕੇ ਪੀਓ। ਬਹੁਤ ਹਲਕਾ ਤੲ ਫੀਲ ਹੁੰਦਾ ਏ।
ਹਾਂਜੀ, ਤੇ ਜੋ
ਫ੍ਰਰੀ ਹੋ ਜਾਂਦਾ ਹੈ। ਫੇਰ ਲੱਗਦਾ ਇਹ ਵੀ, ਕੰਮ ਕਰਲੋ, ਉਹ ਵੀ ਕੰਮ ਕਰ ਲੋ। ਫ ਫਟਾਫਟ, ਸਾਰਾ ਕੰਮ ਕਰ ਲੋ।
ਤੇ ਜੋ ਡਰਿੰਕਿੰਗ, ਵਾਟਰ ਹੂੰਦਾ, ਉਹਦੇ ਵਿੱਚ ਜੇ ਐਕੁਆ ਵਿੱਚ, ਆਉਂਦੇ ਨੇ ਉਹ ਕਹਿੰਦੇ ਨੇ। ਇਹ ਗੱਲ ਸਹੀ ਹੈਗੀ। ਕਿ ਕਹਿੰਦੇ ਨੇ, ਮਿਨਰਲਸ ਚਲੇ ਜਾਂਦੇ ਨੇ, ਉਹਦੇ ਵਿੱਚ
ਹਾਂਜੀ, ਹਾਂਜੀ। ਉਹ ਟੀ ਡੀ ਐਸ, ਦੇ ਉਪ ਪਰ ਹੁੰਦਾ ਹੈਗਾ। ਕਿਉਂਕਿ ਮਿਨਰਲਸ, ਇਹਦੇ ਵਿੱਚ ਘੱਟ ਹੋ ਹੀ, ਜਾਂਦੇ। ਆਰ ਓ, ਵਗੈਰਾ ਚ ਮਿਨਰਲਸ ਘੱਟ ਹੋ ਹੀ ਜਾਂਦੇ ਹੈਗੇ ਨੇ, ਤੇ
ਲੇਕਿਨ ਸੇਫਟੀ ਵਾਸਤੇ ਫਿਰ ਸੇਫਟੀ ਵਾਸਤੇ ਅੱਜ ਕੱਲ੍ਹ ਦਾ ਜਿਸ ਤਰ੍ਹਾਂ ਪਾਣੀ ਗੰਦਾ ਆਉਦੈ ਐ ਪਾਣੀ ਪੀਣ ਵਾਸਤੇ ੲਕਵਾ ਹੀ ਪ੍ਰੈਫਰ ਕਰਨਾ ਚਾਹੀਦਾ।
ਮਜਬੂਰੀ ਵੀ ਹੈਗੀ ਹੈ ਹੁਣ ਸਾਡੀ, ਕਹਿ ਸਕਦੇ ਹੈਗੇ ਹੈ, ਤੇ ਰਿਕੁਆਇਰਮੈਂਟ ਵੀ ਹੈਗੀ ਐ। ਸਭ ਦੋਨੋ ਚੀਜ਼ਾਂ, ਇਕੱਠੀਆਂ ਨੇ ਤੇ, ਹੁਣ। ਬੰਦਾ ਫੇਰ ਪੀਣਾ ਹੀ ਪੀਣਾ ਹੈਗਾ। ਹੋਰ ਕੋਈ, ਰਾਹ ਵੀ ਨਹੀਂ ਹੈਗ ਸਾਡੇ ਕੋਲ ਕੀ ਕੋਈ ਹੋਰ ਸਾਡੇ ਕੋਲ ਓਪਸ਼ਨ, ਹਾਂ ਇਹ ਹੈਗੈ ਨਾਲ ਦੇ ਨਾਲ ਅਸੀਂ ਆਪਣੀ ਬੋਡੀ ਨੂੰ, ਅਹ ਕੀ ਕਹਿੰਦੇ ਨੇ ਹੋਰ ਚੀਜ਼ਾਂ ਵੀ ਐਡ ਕਰਦੇ ਜਾਈਏ ਪਾਣੀ ਦੇ ਵਿੱਚ ਅਗਰ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਨਿੰਬੂ ਪਾ ਕੇ ਪੀ ਲਈਏ ਤੇ ਥੋੜ੍ਹਾ ਜਿਹਾ ਇਹ ਕਿ ਵਿਟਾਮਿਨ ਸੀ ਵਗੈਰਾ ਮਿਲ ਜਾਂਦਾ ਹੈਗਾ। ਜਿਵੇਂ ਤੁਸੀਂ ਦੱਸ ਰਹੇ ਹੋ ਡਿਟੋਕਸ ਵਾਟ ਇਹਦੇ ਨਾਲ ਕਿੰਨੀ ਸਾਰੀ ਚੀਜ਼ਾਂ ਬੋਡੀ ਅੰਦਰ ਜਾਂਦੀਆਂ ਹੈਗੀਆਂ ਨੇ। ਥੋਰਾ
ਤੇ ਮੇਰੇ ਮੋਨ ਕੋੋਲੋਂਸ ਸ਼ਲ ਕਾਰਨ ਵੀ ਨਾ ਮੈਨੂੰ ਰਾਤੀ ਮੈਨੂੰ, ਮੈਨੂੰ ਡਾਕਟਰ ਨੇ ਬੋਲਿਆ। ਮਤਲਬ ਰਾਤੀ ਜਿਹੜੇ ਨਹੀਂ ਹੁੰਦੇ ਨੇ ਵਾਲੇ ਮੇਥਰੇ ਦਾ ਦੇ ਮੇਥਰੇ ਹੋ ਗਏ, ਕਲਵੰਜੀ ਹੋ ਗਈ ਉਸ ਉਹਨੂੰ ਸੇਕ ਕੇ ਸਵੇਰੇ ਪੀਣਾ ਤੇ ਉਹਦੇ ਨਾਲ ਕੋਲੇਸਟਰ੍ਰੋਲ ਘੱਟਦਾ ਵੇ। ਉਹ ਵੀ ਮੈਂ ਸਵੇਰੇ ਇੱਕ ਗਲਾਸ ਕਰਨੀ ਆ ਲੇਕਿਨ ਬਾਅਦ ਚੋਂ ਪੂਰਾ ਦਿਨ ਸੱਤ- ਅੱਠ ਗਲਾਸ ਨਹੀਂ ਪੀਤੇ ਜਾਂਦੇ ਮਤਲਬ ਉਹ ਇਸ ਤਰ੍ਹਾਂ ਦਾ ਪਾਣੀ ਜ਼ਰੂਰੀ ਹੈ ਮਤਲਬ ਕੁਛ ਹੱਦ ਤੱਕ ਮਤਲਬ ਪਾਣੀ ਪੀਓ ਤੇ ਸਾਰੇ ਬਿਮਾਰੀਆਂ ਦਾ ਮਤਲਬ ਦੂਰ ਹੋ ਜਾਂਦੀਆਂ ਹਨ
ਹਾਂਜੀ, ਇਹ ਤੇ ਹੈ ਮੈਂ ਖੁੱਦ ਸਵੇਰੇ ਉੱਠ ਕੇ ਮੈਂ ਜਿਵੇਂ ਇੱਕ- ਇੱਕ ਹਫਤਾ ਜਿਵੇਂ ਕਦੀ ਸੌਂਫ ਦਾ ਪਾਣੀ ਪੀ ਲਿਆ ਕਦੀ ਮੈਂ ਹਲਦੀ ਵਾਲਾ ਪਾਣੀ ਪੀ ਲਿਆ ਨਿੰਬੂ ਪਾ ਕੇ ਤੇ ਮਤਲਬ ਇਹ ਦਿਨ ਦੀ ਸ਼ੁਰੂਆਤ ਹੀ ਮੈਂ ਕੋਈ ਇਸ ਐਸੇ ਪਾਣੀ ਨਾਲ ਕਰਦੀ ਹੈਗੀ ਆ ਕਿ ਜੋ ਬੋਡੀ ਨੂੰ ਐਨਰਜੀ ਦੇਵੇ ਕਦੀ ਹੋ ਗਿਆ ਮੈਂ ਆਂਵਲਾ ਮਤਲਬ ਆਂਵਲਾ ਪੀਸ ਕੇ ਉਹ ਲੈ ਲਿਆ, ਪਾਣੀ ਦੇ ਵਿੱਚ ਉਬਾਲ ਕੇ ਲੈ ਲਿਆ ਕਦੀ ਚੁਕੰਦਰ ਅਹ ਪਾਲੀ ਇਹ ਸ ਜਾਂ ਮਿਕਸ ਕਰਕੇ ਪਾਣੀ ਅ ਪੀ ਲਈਦਾ ਹੁੰਦਾ ਦਿਨ ਪੂਰਾ ਵਧੀਆ ਨਿਕਲਦਾ ਹੈਗਾ ਇੱਕ ਐਨਰਜੀ ਲੈਵਲ ਇਹ ਸਭ ਚੀਜ਼ਾਂ ਕਹਿੰਦੇ ਨੇ ਖਾਲੀ ਪੇਟ ਇਹ ਸਭ ਚੀਜ਼ਾਂ ਜ਼ਿਆਦਾਤਰ ਲਓ ਤੇ ਜ਼ਿਆਦਾ ਅਸਰ ਕਰਦੀਆਂ
ਹਾਂਜੀ, ਉਹੀ ਸਾਰਾ ਸਹੀ ਹੈ ਕਿ ਮਤਲਬ ਅਹ ਅ ਪਾਣੀ ਕਿਸੇ ਤਰ੍ਹਾਂ ਇਨਟੇਕ ਕਰਨਾ ਭਾਵੇ ਤੁਸੀਂ ਲੱਸੀ ਵਿੱਚ ਕਰੋ ਜਾਂ ਫਿਰ ਡਿਟੋਕਸ ਕਰਕੇ ਡਿਟੋਕਸ ਵਾਟਰ ਕਰੋ ਜਾਂ ਫਿਰ, ਸਾਦਾ ਪਾਣੀ ਪੀ ਲੋ ਪਾਣੀ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਪ
ਹੁਣ ਏਦਾਂ ਹੀ ਹੁੰਦਾ ਜਿਵੇਂ ਵਾਟਰਮੈਲਨ ਵਗੈਰਾ ਖਾ ਲਓ ਉਹਦੇ ਵਿੱਚ ਵੀ ਪਾਣੀ ਦੀ ਕਾਫ਼ੀ ਅਹ ਕੁਆਂਟਿਟੀ ਹੁੰਦੀ ਹੈਗੀ ਹੈ ਇਹ ਸਭ ਚੀਜ਼ ਹੈੇ ਜਿੰਨਾ ਪਾਣੀ ਪੀਂਦੇ ਰਹੋ ਨਾ ਮੈਨੂੰ ਲੱਗਦਾ ਜਿਵੇਂ ਅਹ ਜੁਆਇੰਟ ਸਾਡੇ ਹੈਗੇ ਨੇ ਨਾ ਇਹ ਵਧੀਆ ਰਹਿੰਦੇ ਹੈਨੇ, ਮੂਮੈਂਟ ਅੱਛੀ ਆਉਂਦੀ ਹੈ
ਅੱਛਾ ਜ
ਮਸਲਸ ਅੱਛੀਆਂ ਰਹਿੰਦੀਆਂ ਹੈਗੀਆਂ ਨੇ, ਇੱਕ ਸਪੋਰਟਿੰਗ ਸਿਸਟਮ ਹੋ ਜਾਂਦਾ ਹੈ ਪਾਣੀ
ਹਾਂਜੀ, ਜੋ ਪਾਣੀ ਹਾਂਜੀ ਜੋ ਪਾਣੀ ਜਿਆਦਾ ਇਨਟੇਕ ਦਾ ਨਾ ਫਿਰ ਉਹ ਦੂਸਰੇ ਧਿਆਨ ਬਾਕੀ ਚੀਜ਼ਾਂ ਵੱਲ ਧਿਆਨ ਵੀ ਨਹੀਂ ਜਾਂਦਾ ਰੋਟੀ ਦੂਸਰੇ ਅਦਰ ਫੂਡਸ ਤੇ ਧਿਆਨ ਨਹੀਂ ਜਾਂਦਾ ਕਿਉਂਕਿ ਉਸਦਾ ਪੇਟ ਪਾਣੀ ਨਾਲ ਭਰਿਆ ਜਾਂਦਾ ਪੇਟ ਪਾਣੀ ਨਾਲ ਹੀ ਭਰਿਆ ਜਾਂਦਾ ਵ ਬਹੁਤ ਅੱਛੀ ਹੈਬਿਟ ਹੈ ਉਹ
ਡਾਕਟਰਸ ਵਗੈਰਾ ਤੇ ਕਹਿੰਦੇ ਨੇ ਕਿ ਤੁਸੀਂ ਜਿਤਨਾ ਪਾਣੀ ਪੀਓਗੇ ਅਗਰ ਤੁਸੀਂ ਤਿੰਨ ਦਿਨ ਹੀ ਕੁਛ ਨਾ ਖਾਓ ਔਰ ਪਾਣੀ ਪੀਂਦੇ ਰਹੋ ਤੇ ਤੁਹਾਨੂੰ ਬੋਡੀ ਚ ਕੋਈ ਕਮਜ਼ੋਰੀ ਨੀ ਆਏਗੀ ਤੁਹਾਡੇ ਤੁਹਾਨੂੰ ਕੋਈ ਐਸਾ ਨੀ ਲੱਗੇਗਾ ਕਿ ਤੁਸੀਂ ਨਹੀਂ ਖਾਇਆ ਤੇੈਸਾ ਕੁਛ ਨੀ ਹੋਏਗਾ ਛੋਟੇ ਬੱਚਿਆਂ ਨੂੰ ਅਸੀਂ ਕਹਿੰਦੇ ਹੈਗੇ ਨਾ ਕੁੱਛ ਖਾ ਨਹੀਂ ਰਿਹਾ ਕੁੱਛ ਖਾ ਨੀ ਰਿਹਾ ਡਾਕਟਰ ਕਹਿੰਦਾ ਕੁਛ ਨੀ ਖਾਂਦਾ ਬੱਚੇ ਨੂੰ ਕੋਈ ਫਰਕ ਨਹੀਂ ਪੈਂਦਾ ਬੱਚਾ ਬੱਚੇ ਦਾ ਸਰੀਰ ਇੰਨਾ ਹੁੰਦਾ ਹੈ ਹਾਂ ਅਗਰ ਉਹ ਪਾਣੀ ਪੀਂਦਾ ਰਹਿੰਦਾ ਤੁਾਨੂੰ ਕੋਈ ਤਕਲੀਫ਼ ਨਹੀਂ ਆਦੀ
ਹਾਂਜੀ ਹਾਂਜੀ ਬਿਲਕੁਲ ਸਹੀ ਤੁਹਾਡਾ ਕਹਿਣਾ ਹੋਵੇ ਉਹ ਤੇ
ਹਾਂਜੀ ਨਾਲੇ ਇਹ ਗਰਮੀਆਂ ਦੇ ਵਿੱਚ ਤੇ ਪਾਣੀ ਸਗੋਂ ਪੀਣਾ ਚਾਹੀਦਾ ਇੱਕ ਬੰਦੇ ਦਾ ਨਾ ਅਹ ਕੀ ਕਹਿੰਦੇ ਨੇ ਟੈਂਪਰੇਚਰ ਵੀ ਮੇਨਟੇਨ ਰਹਿੰਦਾ ਹੈਗਾ ਹੈਂ ਪਾਣੀ ਨਾ ਪੀਓ ਤੇ ਆਪਣੇ ਆਪ ਨੂੰ ਲੱਗਦਾ ਸਾਡੀ ਬੋਡੀ ਕਿੰਨੀ ਗਰਮ ਹੀਟਡ ਜਿਹੀ ਹੋ ਗਈ ਹੈਗੀ ਹੈ ਤੇ ਬਿਲਕੁਲ ਹੀ ਅ ਕੁਛ ਸਮਝ ਨਹੀਂ ਆਉਂਦਾ ਹੈਗਾ ਪਤਾ ਨੀ ਲੱਗਦਾ ਜਿਵੇਂ ਕਿਤੇ ਬੁਖਾਰ ਹੋ ਗਿਆ ਕੁਛ ਹੋ ਗਿ ਪਾਣੀ ਘੱਟ ਪੀਓ ਤੇ ਫਿਰ ਇਹ ਲੱਗਦਾ ਹੈਗਾ ਜਿੰਨਾ ਪਾਨੀ ਜ਼ਿਆਦਾ ਪੀਓਗੇ ਤੁਹਾਡਾ ਬੋਡੀ ਦਾ ਟੈਂਪਰੇਚਰ ਵੀ ਉਨਾ ਹੀ। ਮਤਲਬ ਨੋਰਮਲ ਰਹਿੰਦਾ ਹੈਗਾ ਬਾਹਰ ਗਰਮੀ ਚ ਨੀ ਇੰਨਾ ਪਸੀਨਾ ਆਏਗਾ ਇੰਨਾ ਪਸੀਨਾ ਆਂਦਾ ਕਿ ਲਗਦਾ ਜਿਵੇਂ ਹ ਜਿੰਨਾ ਪਾਨੀ ਪੀਤਾ ਹੈਗਾ ਉਹ ਪਸੀਨੇ ਚ ਈ ਨਿਕਲ ਗਿਆ ਹੈਗਾ
ਹਾਂਜੀ ਹਾਂਜੀ ਹਾਂਜੀ ਤੇ ਅ ਅਸੀਂ ਜਿਹੜਾ ਨੀ ਕੇ ਅ ਪਾਣੀ ਪੀਂਨੇ ਆ ਠੰਡਾ ਯਾ
ਹੁ
ਹੁੰਦਾ ਇਹ ਨਹੀਂ ਹੁੰਦਾ ਅੰਬ ਦਾ ਪੰਨਾ ਜਾਂ ਇਸ ਤਰ੍ਹਾਂ। ਪਾਣੀ ਤੇ ਪੀ ਉਹਦੇ ਨਾਲ ਵੀ ਨਾ। ਤੁਸੀਂ ਨੋਟਿਸ ਕਰੋ ਉਹਦੇ ਨਾਲ ਪਸੀਨੇ ਨੀ ਘੱਟ ਘੱਟ ਆਂਦੇ ਨੇ ਪਸੀਨੇ ਨਹੀਂ ਆਂਦੇ। ਤੁਸੀਂ ਪੰਨਾ ਪੀ ਕੇ ਜਾਓ ਨਾ ਬਾਹਰ ਪਸੀਨੇ ਨਹੀਂ ਆਂਦੇ ਇਸ ਤਰ੍ਹਾਂ ਪਾਣੀ ਦਾ ਵੀ ਨਾ ਵਰਾਇਟੀ ਚ ਬਦਲਾ ਲੋ ਕਿਸੇ ਤਰ੍ਹਾਂ ਮਤਲਬ ਪਾਣੀ ਇਨਟੇਕ ਕਰੋ। ਤੇ ਉਹ ਵੀ ਮਤਲਬ ਐਕਸਪੀਰੀਅੰਸ ਕੀਤਾ ਮੈਨੇ ਤੇ ਤੂੰ ਤੇ ਪੰਨਾ ਪੀ ਕੇ ਜਾਓ ਨਾ ਬਾਹਰ ਤੇ ਮਤਲਬ। ਇਸ ਤਰ੍ਹਾਂ ਬਹੁਤ ਅ ਇਹ ਜੋ ਕੈਰੀ ਦਾ ਕੈਰੀ ਦਾ ਪੰਨਾ ਪਤਾ ਨਾ ਤੁਹਾਨੂੰ ਕੈਰੀ ਦਾ ਜੂਸ। ਹਾਂਜੀ, ਕੈਰੀ ਦਾ ਕੈਰੀ। ਰੋ ਮੈਂਗੋ ਰੋ ਮੈਂਗੋ ਦਾ ਰੋ ਮੈਂਗੋ ਦਾ ਹਾਂ। ਉਹ ਬਹੁਤ ਜਿਆਦਾ ਹਾਂਜੀ
ਤੁਸੀਂ ਇਹ ਗਰਮੀਆਂ ਚ ਇਹ ਪੀ ਲਓ ਤੇ ਲੂ ਵੀ ਨਹੀਂ ਲੱਗ।
ਹਾਂਜੀ ਹਾਂਜੀ ਅ ਤੁਸੀਂ ਦੇਖੋ ਨਾ ਮਤਲਬ ਪਾਣੀ ਨੂੰ ਤੁਸੀਂ ਟੇਸਟ ਵਿੱਚ ਵੀ ਹਿਸਾਬ ਨਾਲ ਬਦਲ ਕੇ ਲੇਕਿਨ ਪਾਣੀ ਪੀਣਾ ਚਾਹੀਦਾ ਵੇ ਡਰਿਕਿੰਗ ਵਾਟਰ ਬਹੁਤ ਅਸੈਸ਼ੀਅਲ ਹੈ ਇੱਕ ਹੈਬਿਟ ਪੱਕੀ ਬਨਾ ਲੈਣੀ ਚਾਹੀਦੀ ਹੈ ਅਸੀਂ ਦਵਾਈਆਂ ਖਾ ਲੈਂਨੇ ਆਂ ਲੇਕਿਨ ਪਾਣੀ ਨਹੀਂ ਪੀਂਨੇ ਆ
ਹਾਂਜੀ
ਓਕੇ ਨਹੀਂ ਧਿਆਨ ਦੇਣਾ ਚਾਹੀਦਾ ਵੇ ਤੁਸੀਂ ਮੈਨੂੰ ਤੁਹਾਡੀ ਗੱਲਾਂ ਤੋਂ ਲੱਗ ਰਿਹਾ ਤੁਸੀਂ ਬਹੁਤ ਹੈਲਥ ਕੋਂਸ਼ੀਅਸ ਸੋ ਮੈਨੂੰ ਵੀ ਤੁਹਾਡੇ ਕੋਲੋਂ ਬਹੁਤ ਸਿੱਖਣ ਨੂੰ ਮਿਲੇਗਾ।
ਹਾਂਜੀ ਵੀ ਦੇਖੋ ਸ਼ੁਰੂ ਤੋਂ ਹੀ ਨਾ ਮੈਂ ਹੈਲਥ ਕੋਂਸ਼ੀਅਸ ਰਹੀ ਹੀ ਹੈ। ਗਿਆ ਮੈਨੂੰ ਜਿਆਦਾ ਹੁੰਦਾ ਕਿ ਜਿਤਨਾ ਕਹਿੰਦੇ ਨਾ ਅੱਛਾ ਸ਼ਰੀਰ ਹੋਏਗਾ ਉਤਨਾ ਅੱਛਾ ਤੁਸੀਂ ਅਪਨੇ ਆਪ ਨੂੰ ਜਾਂ ਅਪਨੇ ਬੱਚਿਆਂ ਨੂੰ ਸਿਖਾ ਸਕੋਗੇ ਕਿ ਇਹ ਕਿਸ ਤਰੀਕੇ ਨਾਲ ਤੁਸੀਂ ਅੱਗੇ ਵੱਡੇ ਹੋਵਗੇ ਤੇ ਤੁਸੀਂ ਕਿੱਦਾਂ ਅੱਗੇ ਸਰਵਾਈਵ ਕਰਨਾ ਤੇ ਤੁਹਾਡਾ ਹੈਲਦੀ ਹੋਨਾ ਬਹੁਤ ਜ਼ਰੂਰੀ ਹੈਗਾ। ਤੁਸੀਂ ਕਿਸੇ ਵੀ ਮਾਹੌਲ ਚ ਐਡਜਸਟ ਕਰ ਜਾਓਗੇ ਫੇਰ।
ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਮਤਲਬ ਪਰ ਡਰਿੰਕਿੰਗ ਵਾਟਰ ਬਹੁਤ ਐਸੈਂਸੀਅਲ ਮੈਨੂੰ ਹੈਬਿਟ ਪਾਣੀ ਮੈਂ ਥੋੜੀ ਵੀ ਐ ਹੈਲਥ ਕੋਸ਼ਅਸ ਨਹੀਂ ਹੈਨੀ ਲੇਕਿਨ ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਬਹੁਤ ਪੋਜ਼ੀਟੀਵਿਟੀ ਆ ਰਹੀ ਹੈ। ਮਤਲਬ ਡਰਿਕਿੰਗ ਵਾਟਰ ਬਹੁਤ ਅਸੈਂਸੀਅਲ ਹੈ ਪੀਨਾ ਚਾਹੀਦਾ ਵੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਓਕੇ ਬਹੁਤ ਫਿਰ ਗੱਲ ਕਰਾਂਗੇ ਓਕੇ ਓਕੇ ਬਾ ਬਾਏ ਸਤਿ ਸ੍ਰੀ ਅਕਾਲ।